ਹੈਲੋ।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
ਹਾਂ ਠੀਕ ਠਾਕ ਏ, ਬਸ ਤੁਸੀਂ ਸੁਣਾਓ
ਬਸ ਮੈਂ ਵੀ ਠੀਕ ਹਾ ਹੋਰ ਦੱਸੋ
ਬਸ ਰੋਟੀ ਖਾਧੀ ਸੀ, ਹੂਣੇ ਸੈਰ ਕਰਕੇ ਆਇਆ ਡਾਕਟਰ ਨੇ ਕਿਹਾ ਅਸੀ ਰੋਟੀ ਖਾਣ ਤੋਂ ਬਸ ਤਿਆਰ ਕਰਨਿਆ ਨਹੀਂ ਨਹੀਂ ਬਾਗ ਚ। ਡਾਕਟਰ ਨੇ ਕਹਿਆ ਵੀ ਰੋਟੀ ਖਾਣ ਤੋਂ ਬਾਦ ਸੈਰ ਜਰੂਰ ਕਰਿਆ ਕਰੋ। ਸੈਰ ਦਾ ਵੀ ਵਧੀਆ ਹੁੰਦੀ ਨਾ।
ਹਾਂਜੀ ਹਾਂਜੀ। ਹੈ ਜ਼ਰੂਰੀ ਵੈਸੇ ਤਾਂ
ਦੀ ਸੈਰ।
ਜੀ ਵਧੀਆ
ਅੱਛਾ।
ਹੋਰ ਦੱਸੋ?
ਬਸ ਸਭ ਠੀਕ ਏ।
ਕੀ ਕਰਦੇ ਭਏ ਨੇ ਘਰ ਸਭ ਸਾਰੇ?
ਘਰ ਬਸ ਸਭ ਬੈਠੇ ਲੱਗੇ ਨੇ ਕੋਈ ਵੀਡੀਓ ਵੇਖਦਾ ਪਯਾ, ਕੋਈ ਫਿਲਮ ਵੇਖਦਾ ਪਯਾ, ਕੋਈ ਮੋਬਾਇਲ ਵੇਖਦਾ ਵਾ, ਕੋਈ ਟੀਵੀ ਵੇਖਦਾ ਵਾ।
ਘਰ ਹੀ ਫ਼ੋਨਾਂ ਦਾ
ਹਾਂ
ਰਹਿੰਦੇ ਨੀ ਫੋਨ ਤੇ ਨਾਲ
ਮੁੜਦੇ ਹੀ ਨਹੀਂ ਬੱਚੇ
ਜ ਤ ਚਸ਼ਮਾ ਨੀ ਲੱਗੇ ਕ ਤਾਂਤੜ ਮੁੜਨਗੇ ਸਾਡੇ ਵੀ ਫੋਨ ਛੱਡ ਦੇਣ ਕਿਵੇਂ ਫੜ ਲ ਹ ਮੇਰੀ ਵੀ ਭੈਣ ਹੈਗੀ ਨਾ ਛੋਟੀ
ਹਾਂ
ਹਣ ਸਧ ਜ ਕੀਤੀ ਫਣ ਲ ਗੀ ਹਾਂਜੀ ਹਾਂਜੀ ਹਾਂਜੀ ਹੋਰ
ਚਲੋ ਆਪੇ ਚਸ਼ਮਾਂ ਲੱਗੇਗਾ ਤਾਂ ਹੀ ਗੱਲ ਆਏਗੀ
ਹ
ਹਮ
ਡਿਨਰ ਕੀ ਬਣਾਣਾ ਤੁਸੀਂ ਹਾਂਜੀ ਛੋਟਾ ਤਾਂ ਰੱਖਿਆ ਸੀ ਇੰਨਾ ਪਿਆਰ ਪੈ ਗਿਆ ਉਹ ਗੱਲ ਨੀ ਕਰਦਾ
ਅੱਛਾ
ਹਾਂ ਕਿੰਨੇ ਬੰਦੇ ਮੰਗਦੇਨ ਬਸਪੇਟ ਦੇਿੰਦੇ ਨੀ ਆਪ
ਅੱਛਾ ਅੱਛਾ ਕਿਹੜੀ ਨਸਲ ਦਾ
ਇਹ
ਅਮੀਰੀ ਨਾਲ ਕਿਹੜਾ ਵਾਈਟ ਕਲਰ ਦਾ ਬਲੈਕ
ਹਾਂ ਨਹੀਂਨੇ ਵਾਈਟ ਰੱਖਿਆ
ਕਿੰਨੇ ਸਾਲ ਦਾ ਹੋ ਗਿਆ
ਹਮ ਹਮ
ਹੋ ਹੋਣਾ ਮੈਨੂੰ ਲਗਦਾ ਅੱਠ ਸਾਲ ਪੂਨੀ ਉਰ
ਹ ਦੀਵੇ
ਕਦੀ ਵੇਖੋ ਕਈ ਕਹਿੰਦੇ ਚੋਦਾਂ ਨੇ ਕਈ ਕਹਿੰਦੇ ਦਸ ਬਸ ਵੇਖੋ ਜਦੋਂ
ਹ
ਹਾਂ ਉਹ ਤਾਂ ਹੈ ਸਾਡੇ ਜਿਹ ਰਿਸ਼ਤੇਦਾਰ ਉਹਨਾਂ ਦੀ ਚੋਦਾਂ ਪੰਦਰਾਂ ਸਾਲ ਦੀ ਹੋਈ ਦੀ ਹੈ ਹਮ ਬਸ ਉਹ ਕੇਰ ਦੇ ਉੱਤੇ ਹੁੰਦਾ ਨਾ ਸਭ ਕਿੰਨੀ ਹੋਏ ਕਰਦੀ
ਜ਼
ਸਭ ਡਾਇਟ 'ਤੇ ਡਿਪੈਂਡ ਹੈਗੀਆਂ
ਹਾਂਜੀ ਹੋਰ ਕੀ ਬਣਾਇਆ ਸੀ ਅ ਤੁਸੀਂ
ਅੱਜ ਸਾਡੀੇ ਸਾਡੀੇ ਇੱਧਰੋਂ ਟੀ ਕਿਸੇ ਦੇ ਉੱਥੇ ਆਪਣਾ ਸਾਡੀ ਭੈਣ ਆਈ ਹੈ ਨਾ ਉੱਥੇ ਆਪਣੇ ਘਰ ਰੋਟੀ
ਚਲੋ ਵਧੀਆ ਕੀ ਬਣਾਇਆ ਸੀ ਅੱਜ ਫਿਰ ਓਨਾਂ ਨੇ?
ਉਹ ਨੇ ਮੰਗੀ ਧੋਤੀ ਦਾਲ ਬਣਾਈ ਸੀ
ਅੱਛਾ ਨਹੀਂ ਤੁਸੀਂ ਉਹਨਾਂ ਦੇ ਘਰ ਗਏ ਸੀ ਉਹ ਤੁਹਾਡੇ ਘਰ ਆਏ ਸੀ
ਅਸੀਂ ਗਏ ਸੀ ਉਨਾ ਦੇ ਹ
ਤੁਸੀਂ ਆਹ ਲਾਈਟ ਤੇ ਆਉਣਾ ਉਹਨਾ ਨੂੰ ਹਨਾ
ਹਮ
ਫੇਰ ਤੁਸੀਂ ਆ ਵੀ ਉਹਨ ਨੂੰ ਕਿਉਂਣਾ ਬਈ ਲਾਈਟ ਹੀ ਬਣਾਇਓ
ਹਾਂ ਮੈ ਨੀ ਹੈਵੀ ਖਾਂਦਾ ਨਹੀ
ਅੱਛਾ ਅੱਛਾ
ਹਮ ਉਸ ਕਰਕੇ ਫਿਰ ਹਮ
ਬੜੀ ਦੂਰੋਂ ਆਉਂਦੀ ਪਈ ਹੈ
ਮੈਂ ਨਾ ਥੋੜ੍ਹਾ ਜਿਹਾ ਫੋਨ ਕਈ ਵਾਰ ਅਵਾਜ਼ ਨਾ ਕਈ ਵਾਰ ਨੈੱਟਵਰਕ ਦਾ ਇਸ਼ੂ ਹੁੰਦਾ ਹੈ ਕਈ ਵਾਰ ਕੋਈ ਕਈ ਵਾਰ ਹਮ
ਨਹੀ, ਹਾਂ ਹੋ ਜਾਂਦਾ, ਹੋ ਜਾਂਦਾ, ਮੇਰੇ ਵੀ ਫੋਨ ਵਿਚ ਨਾ ਕਈ ਵਾਰੀ ਆਵਾਜ ਨਈ ਆਂਦੀ। ਕਈ ਵਾਰੀ ਨਾ ਸਪੀਕਰ ਵੀ ਖਰਾਬ ਹੁੰਦਾ ਫੋਨ ਦਾ ਨਾ।
ਹਾਂ, ਮੇਰੇ ਕੋਲ ਨਾ ਫੋਨ ਹਲਕਾ ਹੀ ਹੈਗਾ, ਮੈਂ ਫੋਨ ਫਿਰ ਫੋਨ ਅਜੱ-ਕੱਲ ਬੜੇ ਮੈਂਗੇ, ਮੈਂਗੇ ਨੇ, ਹਜੇ ਇੰਨਾ ਆਪਣਾ ਹੱਥ ਪੈਂਦਾ ਨੀ ਫੋਨ ਦੇ।
ਹਾਂ, ਨੀ ਏ ਤੇ ਹੈ। ਕਿਸਤਾਂ ਤੇ ਲਲੋ ਨਾ, ਈ ਐਮ ਆਈ ਲਲੌ
ਬਸ ਕਿਸ਼ਤਾਂ ਬੜੀ ਚੱਲਦੀਆ, ਮੈਂ ਸਾਡੀ ਐਕਟੀਵਾ ਦੀ ਕਿਸ਼ਤ ਚੱਲਦੀ ਪਈ ਏ।
ਅੱਛਾ, ਅੱਛਾ, ਹਾਂ।
ਆ ਪਈਆ
ਚਲੋ ਕੋਈ ਨੀ ਬਾਦ ਚ ਲਲੌ ਜਦੋ ਹੱਥ ਪੇਆ ਤੇ।
ਹਾਂ।
ਹਾਂਜੀ, ਹੋਰ?
ਹੋਰ ਤੇ ਅਪਣਾ ਠੀਕ ਐ ਬਸ, ਤੁਹੀ ਦੱਸੋ?
ਬਸ ਅੱਜ ਮੈਂ ਬਨਾਈ ਸੀ, ਸਾਂਬਰ ਬਨਾਇਆ ਸੀ ਅੱਜ ਮੈਂ।
ਅੱਛਾ, ਫੇਰ
ਬਸ ਸਭ ਨੇ ਬੜਾ ਖੁਸ਼ ਚੋਂ ਵੀ ਖਾਧਦਾ ਫੇਰ
ਅੱਛਾ ਕਿਵੇਂ ਬਣਿਆ ਕਿਵੇਂ ਬਣਦਾ ਸਾਂਭਰ
ਸਾਂਬਰ ਬਸ ਪਹਿਲੇ ਮੈਂ ਦਾਲ ਸੇ ਕੇ ਰੱਖਤੀ ਹ ਅੱਧਾ ਘੰਟੇ ਅਸ ਰਖਦੇ ਸੀ ਵੈੇ ਸਿੱਧਾ ਕੰੰਟਾ ਬੜਉਂਦਾ ਪਰ ਮੈਂਹ ਘੰਟੇ ਮੈਂ ਨੀ ਸੀੇ ਕੇ ਲਗਦੀ ਸੀ ਮ ਕਿਹਾ ਚਲੋ ਬਾਅਦ ਚ ਫਿਰ ਸੀਟੀਆਂ ਦੋ ਤਿੰਨ ਸੀਟੀਆਂ ਕੱਟ ਲੱਗ ਜਾਣਗੀਆਂ ਨਾਲ ਫੇਿਰ ਮੈਂ ਸਭ ਸਜ਼ੀਆਂ ਸਬਜ਼ੀਆਂ ਕੱਟ ਲੈਂਦੇ ਬੈਂਗਨ ਆਲੂ ਮਟਰ ਗਾਜਰ ਕੱਟ ਰਿਹਾ ਮੈਂ ਇੱਕ ਪਾਸੇ ਗੋਭੀ ਨਾਲ ਫੇਰ ਇੰਨਾ ਮਤ ਧਰਤੀ ਦਾਲ ਫੇਰ ਕੱਟਣ ਤੋਂ ਬਾਅਦ ਦਾਲ ਇਹ ਸਾਰਾ ਸਮਾਨ ਪਾ ਕੇ ਨਾ ਬਸ ਨਮਕ ਪਾਇਆ ਤੇ ਨਮਕ ਪਾਇਆ ਹਲਦੀ ਪਾਈ ਹ ਜਿ ਬੇਸਿਕ ਮਸਾਲੇ ਹੁੰਦੇ ਨਾ ਤੁਸੀਂ ਪਹਿਲੇ ਪਾ ਦੋ ਸਾਰੇ ਨਮਕ ਹਲਦੀ ਦੇਗੀ ਮਿਰਚ ਹੋ ਗਈ ਗਰਮ ਮਸਾਲਾ ਪਹਿਲੇ ਪਾ ਦੋ ਬਸ ਫੇਿਰ ਛੇ ਸੱਤ ਸੀਟੀਆਂ ਆਈਆਂ ਫੇਰ ਇਹਨਾਂ ਚ ਮੈਂ ਤੜਕੇ ਦੀ ਤਿਆਰੀ ਕਰ ਲਈ ਥੋੜ੍ਹਾ ਜਿਹਾ ਤੇਲ ਲਿੱਤਾ ਘੜੀ ਪ ਸੱਟਿਆ ਹੇਂਗ ਸੱਟੀ ਜੀਰਾ ਸੱਟਿਆ ਨਾਲ ਉਸ ਕਹਿੰਦੇ ਨੇ ਹਲਕੀ ਜ ਹਲਦੀ, ਤੇ ਹਲਕੀ ਚ ਦੇੱਗੀ ਮਿਰਚ, ਈ ਬਿਲਕੁਲ ਹਲਕੀ ਖੇਲ ਕੇ ਤੇ ਨਾਲ ਸਾਂਬਰ ਮਸਾਲਾ ਇੱਕ ਆਉਂਦਾ, ਜਿਨਾ ਨਾਲ ਸਾਂਬਰ ਵਧੀਆ ਬਣਦਾ। ਹਾਂਜੀ, ਉਹ ਪਾ ਰਿਹਾ ਬਸ। ਫਿਰ ਤੜਕਾ ਤਿਆਰ ਹੋ ਗਿਆ, ਫਿਰ ਮੈਂ ਤੜਕਾ ਵੇ ਸੁੱਟ ਤਾ, ਉਹਦੇ ਇੰਨੀ ਸਵਾਦ ਬਣ ਗਈ ਫਿਰ ਮੈ ਇਹ ਘੁੱਲੀ ਨੀ ਸੀ, ਮੇਰੀ ਨਾ ਫਿਰ ਸਹੀ ਫਿਰ ਮੈਂ ਦੋ ਸੀਟੀਆਂ ਓਰ ਧਆਲਈਆਂ, ਬਾਅਦ ਵਿੱਚ ਹਾਂਜੀ। ਬੜੀ ਸਵਾਦ ਬਣ ਗਈ। ਸੀ ਤਾਂ ਨਾਲ ਇਡਲੀਆਂ ਬਨਾਈਆਂ ਸੀ।
ਅੱਛਾ -ਅੱਛਾ ਉਹ ਕਿਵੇਂ ਬਣਦੀਆਂ?
ਉਹ ਤ ਕੋ ਸੂਜੀ ਪਹਿਲੇ ਤੁਹਾਨੂੰ ਬਰੀਕ ਸੂਜੀ ਲਓ, ਪਹਿਲ ਤਾਂ ਉਹਦੇ ਵਾਸਤੇ ਬੜੀ ਬਰੀਕ ਹੁੰਦੀ ਨਾ? ਹਾਂ ਇੱਕ ਮੋਟੀ ਆਉਂਦੀਏ, ਇੱਕ ਬਰੀਕ ਸੂਜੀ ਆਉਂਦੀ, ਅਸੀਂ ਬਰੀਕ ਚ ਹਾਂਜੀ ਜੀ।
ਕੈ ਕੇ ਲੈਣੀ ਪੈਂਦੀ।
ਹਾਂ ਦੋ ਸੂਜੀਆਂ ਆਉਂਦੀ ਨੇ, ਇੱਕ ਤਾਂ ਹਲਵੇ ਵਾਲੀ ਆਉਂਦੀ ਹੈ ਮੋਟੀ ਸੂਜੀ।
ਅੱਛਾ।
ਪਾਉਂਦੀ ਜਿਵੇਂ ਤੁਸੀਂ ਪੂੜਾ ਬਣਾਉਣਾ ਐ, ਜਾਂ ਜਿਵੇਂ ਇਡਲੀ ਉਡਲੀ ਬਣਾਉਣੀ ਹੈ।
ਅੱਛਾ।
ਤੇ ਬਸ ਬਰੀਕ ਸੂਜੀ ਲੈਓ, ਸਾਫ਼ ਲੈਣਾ ਕੱਲ ਸੂਜੀ ਬੜੀ ਖਰਾਬ ਆਉਂਦੀ, ਪਖ ਕਿਾ ਹਾਂ ਜੋੋਨਸ ਪੜੀਆਂ ਪੈਂਦੀਆਂ ਪ ਬਾਰਿਸ਼ ਦੇ ਮੌਸਮ ਆ ਫ ਨਾ ਸ਼ੁਰੂ ਨਹੀਂ ਸਾਡੇ ਦੇ ਹੱਥਾਂ ਰ ਦੁਕਾਨ ਤੁਹਾਡੀ ਤੁਹਾਨੂੰ ਵੀ ਦੁਕਾਨ ਹੋਣੀ ਹੈ? ਬਾਕੀ ਐਵੇਂ ਕਰਨਾ, ਮੋਹਲ ਚੋਂ ਲੈ ਆਇਓ ਮੋਲੋਂਚੋ ਮੋਲ ਚੋ ਲਿਆਣਾ ਨਾ ਪੈਕੇਟ ਵਾਲੀ, ਪੈਕੇਟੀ ਬੜੀ ਸਹੀ ਆਉਦੀ ਇਸ ਬਸ ਸੂਜੀ ਨੂੰ ਫੇਰ, ਜਿਵੇਂ ਤੁਸੀਂ ਇੱਕ ਕੱਪ ਸੂਜੀ ਲਿੱਤੀ ਹੈ। ਤੁਸੀਂ ਦੋ ਕੱਪ ਲੱਸੀ ਪਾ ਲਿਓ ਵਿੱਚ। ਅੱਛ ਜੇ ਲੱਸੀ ਨਹੀਂ ਹੈਗੀ ਖੱਟ ਖੱਟੀ ਲੱਸੀ, ਫੇਰ ਏਦਾਂ ਹੀ ਨੂੰ ਨਾ ਪਤਲੀ ਜਿਹੀ ਲੱਸੀ ਬਣਾ ਕੇ ਵਿੱਚ ਪਾਣੀ ਪਾ ਕੇ ਮਤਲਬ ਡਬਲ ਲੈਣਾ ਅਸੀਂ ਜਿਵੇਂ ਅਸੀਂ ਇੱਕ ਕੱਪ ਸੁੱਧੀਤੀ ਫਿਰ ਸਾਨੂੰ ਦੋ ਗਲਾਸ ਮਤਲਬ ਦੋ ਕੱਪ ਸਾਨੂੰ ਪਾ ਦੋ ਮਤਲਬ ਦਹੀਂ ਜਾਂ ਫਿਰ ਲੱਸੀ ਲੈਣੀ ਹੁੰਦੀ ਹੈ ਬਸ ਉਹਨੂੰ ਫੈਂਟਦੇ ਰੋ ਪੈਂਡ ਵਿੱਚ ਥੋ੍ਹ ਜੇ ਨਮਕ ਪਾ ਦੋ ਅਤੇ ਉਹਨੂੰ ਤੁਸੀਂ ਰੱਖ ਦਿਉ ਅੱਧੇ ਘੰਟੇਸਤੇ ਆ ਕੇ ਸੂਜੀ ਭਾਵੇਂ ਬਰੀਕ ਵੀ ਹੈ ਪਰ ਸੂਜੀ ਬਰੀਕ ਚ ਫੇਿਰ ਫੁੱਲ ਨੀ ਆਉਦੀ ਹੈ ਮੇਰੇ ਕੋਲ ਪਤਾ ਲਾ ਹਾਂ ਫਿਰ ਬਿਲਕੁਲ ਪਤਾ ਆਪਣੀ ਲੇਵ ਵੀ ਬਣ ਜਾਏਗੀ ਨਾ ਜਦ ਫਿਰ ਅੱਧੇ ਘੰਟੇ ਬਾਅਦ ਫੇਰ ਜਦੋਂ ਤੁਸੀਂ ਸਾਂਝੇ ਚ ਆ ਲੱਗੇ ਹੋਵੋਗੇ ਨਾ ਫਿਰ ਉਸ ਤੋਂ ਪਹਿਲੇ ਜਸਟ ਥੋੜੀ ਦੇਰ ਪਹਿਲੇ ਉਹਦੇ ਵਿੱਚ ਇਨੋ ਪਾ ਦੋ ਜਾਂ ਬੇਕਿੰਗ ਸੋਡਾ ਪਾ ਦੋ ਉਹ ਮੈਨੂੰ ਪਤਾ ਕਿ ਫੁੱਲ ਜਾਂਦੀ ਹੈ ਬਸ ਫਿਰ ਤੁਸੀਂ ਉਹਦੇ ਤੇ ਇਡਲੀ ਵਾਲੇ ਸਾਂਝੇ ਤੇ ਹਲਕਾ ਤੀਏ ਤੇ ਉੱਪਰ ਥੋੜ੍ਹੀ ਥੋੜ੍ਹੀ ਪਾ ਦੋ ਪੂਰੀ ਭਰਨੀ ਨੀ ਅਸੀਂ ਜਿਵੇਂ ਕ ਹੁੰਦੇ ਨਾ ਸਾਂਝਾ ਪੂਰੇ ਭਰ ਦਿੰਦੇ ਨੂੰ ਤੋੜ ਤਕਣ ਤੁਸੀਂ ਭਰ ਦੋਗੇ ਫੇਰ ਉਹ ਫੋਲ ਕੇ ਹੋਰ ਦਨੀੀ ਫਿਰ ਨਾਲਚ ਪੱਕ ਜਾਂਦੀ ਫਿਰ ਵਿਡਲੀ ਦੀ ਸ਼ੇਪ ਥੋੜ੍ਹੀ ਆਉਦੀ ਪ੍ਰੋਪ ਪਰ
ਉੱਤੋਂ ਉੱਤ ਖਾਲੀ ਰੱਖੀ ਹੈ
ਹਾਂ ਜਿਵੇਂ ਉਹ ਡੂੰਘ ਆਉਂਦਾ ਨਾ ਅਸੀਂ ਅੱਾੜ੍ਹਨਾ ਤਾਂ ਫੋਲ ਜੇ ਪ੍ਰੋਪਰਨੂੰ ਜਗ੍ਹਾ ਵੀ ਮਿਲ ਜਾ ਫੁੱਲਾਂ ਨੂੰ ਸ਼ੇਪ
ਫਿਰ ਪੂਰੀ ਬਣ ਪੂਰੀ ਉੱਥੋਂ ਤੱਕ ਬਣ ਜਾਏਗੀ ਫਿਰ ਫੁੱਲ ਕੇ
ੱਪੜੇ ਦਖਣ ਪੰਜਛ ਬਸ ਫਿਰ ਤੁਹਾਡੀ ਸਿਡਵੀਆਂ ਵੀ ਤਿਆਰ ਹੋ ਗਈਆਂ ਨੇ ਪੰਜ ਦਸ ਮਿੰਟ ਬਾਅਦ ਵਖੋਲੋ ਪ੍ਰੇਮ ਤੇ ਰੱਖ ਕੇ ਤੇ ਬਸ ਨਾ ਨਾ ਅੱਜਕੱਲ੍ਹ ਦੀ ਚਟਨੀ ਬਣਾ ਲੋ ਮੈਂ ਤਾਂ ਬਣਾਈ ਨੀ ਸੀ ਤੁਸੀਂ ਬਣਾ ਦੇਣਾ ਨਾਲ
ਗ੍ਰਾਈੰਡ ਕਰਕੇ
ਹਾਂ ਨਾਰੀਅਲ ਗ੍ਰਾਇੰਡ ਕਰਕੇ ਹਰੀ ਮਿਰਚ ਪਾ ਦੋ ਤੇ ਉੱਥੇ ਬੇ ਸਥੋਨ ਖੱਟਾ ਨਮਕ ਪਾ ਦੋ ਨਾਲ ਕਾਲੀ ਮਿਰਚ ਨਮਕ ਪਾ ਦੋ ਬਸ ਬਣ ਗਈ
ਚਲੋ ਕੋਈ ਟਰਾਈ ਕਰਾਂਗੇ ਅਸੀਂ
ਹਾਂਜੀ ਕੋਈ ਨੀ ਬਣਾਣਾ ਫਿਰ ਦੱਸਣਾ
ਹਮਮ ਚੋ ਟਰਾਈ ਕਰਾਂਗੇ ਜ਼ਰੂਰ ਦੱਸਾਂਗੇੈਂ
ਹਾਂ ਹਾਂ ਦੱਸਣਾ ਕੋਈ ਨੀ ਬਾਕੀ ਇਡਲੀਆਂ ਜਿਵੇਂ ਅਸੀਂ ਫਰੇਮ ਬਣਾਉਂਦੇ ਨਾ ਕਈ ਗਿਲਾਸਿਵੇ ਛੋਟੀ ਛੋਟੀ ਗਲਾਸੀਆਂ ਆਉਂਦੀਆਂ ਨਾ ਕਈ ਉਹਦੇ ਵਿੱਚ ਵੀ ਪਾ ਲੈਂਦੇ ਨੇ ਉਹਦੇ ਜਿਵੇਂ ਸਾਡੀ ਤਾਂ ਛੋਟੀ ਛੋਟੀ ਬਣਦੀ ਨਾ ਉਹ ਵੱਡੀ ਵੱਡੀ ਗਲਾਸ ਦੀ ਸ਼ੇਪ ਚ ਬਣ ਜਾਂਦੀਆਂ ਨੇ ਉਹਦੇਖੋਲ ਅ ਅਲੱਗ ਉਹਨਾਂ ਨੇ ਸਾਂਝੇ ਹੁੰਦੇ ਨੇ ਉਹਨਾਂ ਨੇ ਆਪਣਾ ਅਲੱਗ ਜਿਵੇਂ ਜੇਿਹੜੇ ਸਾਈਜ਼ ਵਿੱਚ ਪਾ ਸਪੋਕੋ ਸਾਈਜ਼ ਬਣ ਜਾਏਗੀ ਹਾਂਜੀ
ਹਾਂ ਜਿੰਨੇ ਥੋੜੀ ਵੱਡੀ ਖਾਣੀ ਵੱਡੀ ਜੀਹਾ
ਕਈ ਜ ਛੋਟੀਆਂ ਛੋਟੀਆਂ ਕਈ ਕਹਿੰਦੇ ਨਹੀਂ ਖਾਣੀ
ਆਹਾ
ਬਸ ਫਿਰ ਹਾਂਜੀ ਚਲੋ ਸੋਣ ਲੱਗਿਆ ਵ ਤੁਸੀਂ ਤਾਂ ਨਾ ਹੁਣ
ਮੈਂ ਕਿਹਾ ਨੀਦਰ ਆ ਗਈ ਏ ਹੋਰ ਇੱਕ ਦੋ ਮਿੰਟ ਤੱਕ ਆ ਫਿਲਹਾਲ
ਅੱਛ ਚਲੋ ਕੋਈ ਨੀ ਚਲੋ ਲਾ ਨਾ ਚੱਕਰ ਫੇਿਰ ਘਰ
ਹਾਂ ਹਾਂ ਆ ਜੂਆ ਮੈਂ
ਨਾਲ ਲੈ ਕੇ ਆਣਾ ਵਾਈਫ ਨੂੰ
ਆ ਹੋ ਲੈ ਆਵਾਂਗੇ
ਚਲੋ ਠੀਕ ਹੈ ਫਿਰ ਰੱਖਣੀ ਆ ਹੈ ਮੈਂ ਕਰ ਲਿਆ ਕਰਨਾ ਫੋਨ ਕਦੀ ਹਾਂ ਚਲੋ ਓਕੇ ਜੀ ਸਤਿ ਸ੍ਰੀ
ਸਤਿ ਸ਼੍ਰੀ ਅਕਾਲ